ਚਲੋ ਭਾਈ।
ਹੈਲੋ
ਸਤਿ ਸ਼੍ਰੀ ਅਕਾਲ ਭਾਈ।
ਹੈਲੋ ਭਾਜੀ ਵੀ ਤੁਹਾਡੀ ਆਵਾਜ਼ ਬੜੀ ਹੌਲੀ ਜੀ ਆਉਂਦੀ ਜੇ
ਮੈਂ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
ਸਤਿ ਸ਼੍ਰੀ ਅਕਾਲ।
ਹੋਰ ਸੁਣਾਓ ਕੀ ਕਰਦੇ।
ਹੋਰ ਭਾਜੀ ਬਸ ਹੁਣ ਤੇ ਕੁਛ ਨੀ ਕਦੇ ਹੁਣ ਤੇ ਅੱਜ ਫਰੀ ਆ, ਛੁੱਟੀ ਮਾਰੀ, ਰਿਲੈਕਸ ਕਰਨੇ
ਹੋਰ ਕੀ
ਹੈਲੋ,
ਹੁਣੇ, ਹੁਣੇ ਉੱਠੇ ਦੇ। ਹੈਲੋ, ਮੈਂ ਕਿਹਾ, ਹੁਣੇ ਉੱਠੇ ਹੀ।
ਨਹੀਂ, ਨਹੀਂ ਭਾਜੀ ਉਠੇ ਗਏ ਹੀ ਦੋ ਘੰਟੇ ਹੋ ਗਏ, ਉੱਠੇ ਨੂੰ
ਅੱਛਾ,
ਤੁਹੀਂ ਹੁਣੇ ਉੱਠੇ ਜੇ
ਨਾ, ਨਾ, ਮੈਨੂੰ ਵੀ ਦਸ, ਵੀਹ ਮਿੰਟ ਹੋਏ ਇੱਠੇ ਨੂੰ
ਹਾਂਜੀ।
ਮੈਂ ਸੋਚਿਆ, ਤੁਹਾਨੂੰ ਫੋਨ ਲਾ ਲਈਏ।
ਹਾਂਜੀ, ਮੈਂ ਵੀ ਫਰੀ ਬੈਠਾ ਮੈਂ ਵੇਖਣ ਫੋਨ-ਫੁਨ ਕਿਸੇ ਦਾ ਆਜੇ।
ਅੱਛਾ।
ਹੂੰ, ਹੋਰ ਕਿੱਦਾਂ ਚੱਲਦੀ ਲਾਈਫ?
ਵਧੀਆ ਚਲਦੀ ਤਸੀ ਸਕਦੇ ਸੁਣਾਓ, ਕਿੱਦਾਂ ਚੱਲਦੀ
ਘਰ-ਘੁਰ ਸਾਰੇ ਸਹੀ
ਵਧੀਆ ਜੀ, ਤੁਹੀ ਤੀ ਦੱਸੋ?
ਹਾਂਜੀ।
ਹੋਰ ਨਾਸ਼ਤਾ ਕਰ ਲਿਆ?
ਹਾਂਜੀ, ਹਾਂਜੀ, ਹਾਂਜੀ।
ਕੀ ਬਣਾਇਆ ਹੈ? ਕੀ ਬਣਾਇਆ ਹੈ?
ਅੱਜ ਤੇ ਭਾਜੀ ਸੰਡੇ ਹੀ ਬਾਹਰੋਂ ਹੀ ਨਾਸ਼ਤਾ ਲਿਆਂਦਾ ਸੀ।
ਅੱਛਾ,
ਸਾਡੇ ਇੱਥੇ ਹੈਗੀਆਂ, ਕਚੋਰੀਆਂ ਬੜੀਆਂ ਮਸ਼ਹੂਰ ਆ, ਉਹ ਲਿਆਂਦੀਆਂ ਅਸੀ
ਉਹ ਮੈਂ ਵੀ ਨਾ ਸੁਣਿਆ, ਇਹਨਾਂ ਦੇ ਕਚੋਰੀਆਂ ਵਾਲੇ
ਹਾਂਜੀ, ਹਾਂਜੀ, ਨੰਦ ਕਚੋਰੀਆਂ ਨੇ
ਉਹਨੇ ਕਚੋਰੀਆਂ ਇਹਦੇ ਬੜੀਆਂ ਸੁਆਦ ਹੁੰਦੀਆਂ ਨੇ।
ਹਾਂਜੀ, ਹਾਂਜੀ, ਨਾਲੇ ਸਾਡੇ ਗੁਆਂਢੀ ਆ ਛੋਲੇ-ਛੁਲੇ ਵੱਧ ਪੁਆ ਲਈ ਦੇ
ਹੋਰ ਚਲੋ, ਵਧੀਆ ਹੀ ਆ ਗੁਆਂਢੀਆਂ ਦਾ ਵੀ ਸੁੱਖ ਹੁੰਦਾ।
ਹਾਂਜੀ, ਹਾਂਜੀ। ਲੋ ਲੋਕਡਾਊਨ ਚ ਬੜਾ ਫਾਇਦਾ ਸੀ, ਤੇ।
ਮੈ ਨਾ ਜਾਓ ਫੇਰ, ਘਰ ਹੀ ਆ ਜਾਂਦੀਆਂ ਹੋਣੀਆਂ।
ਹੂੰ, ਲੋਕਡਾਊਨ ਚ ਬੜਾ ਹੋਇਆ, ਕਚੋਰੀਆਂ ਬਣਾਉਣੀਆਂ ਇਹਨਾਂ ਨੇ। ਜੇ ਵੱਧ ਗਈਆਂ, ਤੇ ਗੁਆਂਢੀਆਂ ਨੂੰ ਦੇ ਦੇਣੀਆਂ, ਸਾਰੀਆਂ ਜਿੰਨੀਆਂ ਪਈਆਂ
ਲੋਕਡਾਊਨ ਬਹੁਤ ਕੰਮ ਖਰਾਬ ਕਰ ਕਰਕੇ ਹੈਗਾ।
ਹੂੰ ਕੰਮ ਤੇ ਖ਼ਰਾਬ ਕੀ ਨਾਲੇ ਸਟੱਡੀ ਵੀ ਕਈਆਂ ਨੇ ਬਿਜਨਸ
ਹੂੰ,
ਨਾਲੇ ਬੱਚੇ ਜਿਹੜੇ ਪੜ੍ਹਨ ਵਾਲੇ ਸੀ, ਉਹ ਵੀ ਛੁੱਟੀਆਂ ਮਾਰੇ ਦੋ ਦੋ ਡੇਢ-ਡੇਢ, ਸਾਲ ਨਹੀਂ ਪੜ੍ਹੇ।
ਸਾਰੇ ਜਾਣੇ ਵੇੇਲੋ ਫੋਨ ਫੋਨ 'ਚ ਹੀ ਬੜੇ ਰਹਿੰਦੇ ਆ।
ਹਾਂਜੀ, ਨਾਲੇ ਲੋਕਡਾਊਨ ਨਿਆਣਿਆਂ ਨਾਲ ਬੜਾ ਖਰਾਬ ਕੀਤਾ ਆ, ਫੋਨ-ਫੋਨ-ਫੋਨ ਵਾਸਤੇ,
ਹੁਣ ਨਿਆਣੇ ਵੇਖ ਰੋਟੀ ਖਾਣੀ ਹੋਵੇ, ਫੋਨ ਦੇ ਦੋ ਫੋਨ ਦੇ ਦੋ,
ਫੋਨ
ਫਿਰ ਯਾਰ ਮੈਂ ਕਈ ਜਾਣੇ ਵੇਖੇ ਐਕਟਿਵ ਕਈ ਜਣੇ ਵੇਖੇ ਐਕਟਿਵਾ ਤੇ ਜਾਂਦੇ ਜਾਂਦੇ
ਹਾਂਜੀ ਉਹ ਕੋਈ ਚਲੋ ਫੋਨ ਛੱਡਦੇ ਹੀ ਨੀ ਬਸ
ਕੇਵਲ
ਨੌਲੇਜ ਉਹ ਲੋਕਡਾਊਨ ਜੇ ਇੱਕ ਐਪ ਜਿਹਾ ਚੱਲਿਆ ਸੀਗੀ ਨਾ ਹੀ ਉਹਦਾ ਟਿਕ ਟੋਕ ਨਹੀਂ ਟਿਕ ਟੋਕ ਜਾ ਕਰਕੇ ਹੈਗਾ ਹੀ ਇਹ ਐਬ
ਟਿਕ ਟਕ
ਨਹੀਂ ਟਿਕਟੋਕ ਹੀ ਵੀਡ ਵੀਡੀਓ ਬਣਾਉਣ ਵਾਲਾ ਸੀ ਚਲਾਇਆ ਤੁਸੀਂ ਭਾਜੀ
ਹਾਂਜੀ-ਹਾਂਜੀ, ਟਿਕ ਟੋਕ ਚਲਾਇਆ, ਹੁਣ ਤੇ ਬ
ਹਾਂਜੀ ਆ ਲੋਕ ਨਾ ਜੇ ਵੈਨ ਹੋ ਗਿਆ, ਮੇਰੇ ਹਿਸਾਬ ਨਾਲ
ਹੂੰ,
ਬੜੀ ਦੁਨੀਆਂ ਦੇ ਮਗਰ ਲੱਗ ਗਈ ਸੀ।
ਉਹਦੇ ਬਹੁਤ-ਬਹੁਤ ਜਾਣ ਡੇ ਮਨ ਕੀਤਾ।
ਨਾਲੇ ਹੁਣ ਜੇ ਆ ਜਿੱਦਾਂ ਆਹ ਇੰਸਟਾ ਵਗੈਰਾ ਚਲਾਉਂਦੇ ਤੁਸੀਂ
ਹਾਂਜੀ ਇੰਸਟਾਗ੍ਰਾਮ ਹੀ ਚੱਲਦਾ ਹੁੰਦਾ ਇੰਸਟਾਗ੍ਰਾਮ ਹੋ ਗਿਆ ਟਵੀਟਰ ਹੋ ਗਿਆ ਫੇਸਬੁੱਕ ਹੋ ਗਿਆ।
ਹੂ,,,
ਤੇ ਉਹ ਕੁਝ ਕਹਿੰਦਾ
ਹੂ ਤੇ ਭਾਜੀ ਉਹ ਰਿਲਨਾ ਵੇਖਦੇ ਜਿਹੜੀ ਉਹ ਰਿਕਸ਼ੇ ਚ ਬੰਦ ਕਰ ਦਿੰਦੇ ਬੈਟਰੀ ਵਾਲੇ ਇਲੈਟ੍ਰੋਨਿਕ ਰਿਕਸ਼ੇ
ਉਹ ਤਾਂ ਬਹੁਤ ਗਲਤ ਕਰਦੇ ਸਾਰੇ ਗਲਤੀ ਕਰਦੇ
ਹਾਂਜੀ ਉਹ ਸਵਾਦ ਲੈਣ ਨੂੰ ਬੰਦ ਕਰ ਦਿੰਦੇ ਅਗਲਿਆਂ ਦੀਆਂ ਦਿਹਾੜੀਆਂ ਮਰ ਜਾਂਦੀਆਂ
ਇੱਕ ਮੈਂ ਵੀਡੀੇਉ ਵੇਖ ਪਾਪਾ ਆ ਰੋਲ ਦਾ
ਹਾਂਜੀ ਉਹਨੇ ਕਿੰਨਾ ਘੁੰਮਾਉਣਾ ਹੁੰਦਾ ਚਾਰ ਪੰਜ ਸੌ ਦਿਨ ਦਾ ਬੰਦਾ ਤਾਂ ਨਹੀਂ ਉਹੀ ਬੰਦ ਕਰਕੇ ਚਲ ਜਾਂਦੇ ਤੇ ਦਿਹਾੜੀ ਮਰ ਜਾਂਦੀ ਏ
ਉਨੀੇ ਵੀ ਉਹਨਾ ਰਿਕਸ਼ੇ ਦਾ ਕਿਰਾਇਆ ਨਿਕਲ ਜਾਂਦਾ
ਹੂ ਨਾਲੇ ਕਈਆਂ ਕਈਆਂ ਨੇ ਆਪਣੇ ਨੀ ਹੁੰਦੇ ਕਈਆਂ ਨੇ ਕਰਾਏ ਹੁੰਦੇ ਰਿਕਸ਼ੇ
ਹੂ ਹੂ,,,
ਜਿੱਦਾਂ ਉਹਨਾਂ ਨੇ ਦਿਹਾੜੀ ਦਾ ਦੇਣਾ ਉਹਨੂੰ ਦੋ ਢਾਈ ਸੌ ਦੇਣਾ ਦਿਹਾੜੀ ਦਾ ਤੇ ਉਹਦਾ ਆਪਦਾ ਕੀ ਬੰਨ ਤੇ ਦੇਣਾ ਕੀ ਉਹਨੂੰ
ਉਹਦੇ ਘਰ ਚ ਨਾਲ ਲੈ ਕੇ ਜਾਵਾਂ
ਹੂ ਤੇ ਜਿੱਥੇ ਚਾਰਜ ਲਾਉਣੀ ਉਹਨੂੰ ਪੈਸੇ ਵੱਖਰੇ ਦੇਣੇ ਪੈਣੇ
ਤੇ ਰਾਏ ਭਾਜੀ ਗਲਤ ਗੱਲ ਹੈ ਨਹੀਂ ਕਰਨਾ ਚਾਹੀਦਾ ਇਦਾਂ
ਹਾਂਜੀ ਹੈਗੀ ਤੇ ਗ਼ਲਤ ਗੱਲ ਹੈ ਕਿਸੇ ਦਾ ਆਪਾਂ ਰੋਜ਼ੀ ਰੋਟੀ ਖ਼ਰਾਬ ਕਰਨੇ
ਤੇ ਮੁਲ ਕੇ ਅੱਗੇ ਜਾਏ ਆਪਣੇ ਆਪਣੇ ਦਾ ਹਿਸਾਬ ਕਿਤਾਬ ਹੁੰਦਾ ਜ ਆਪਣੀ ਫਿਲਡਿੰਗ ਸੈਟ ਹੋ ਜਾਂਦੀ
ਹੂ ਜਿੱਦਾਂ ਸਆਦ ਲੈਣ ਰੀਲਾਂ ਬਣਾਉਣ ਨੂੰ ਬੰਦ ਕਰ ਦਿੰਦੇ ਆ ਹੂ ਭਾਈ ਤੁਸੀਂ ਤਾਂ ਨੀ ਜਲਾਇਆ ਜੇਹਾ ਕੇ ਵੇਖਿਆ ਵੇ
ਨਹੀਂ ਨਹੀਂ ਮੈਂ ਆਏ ਟੋਨਰ ਵੱਖ ਨਹੀਂ ਕੀਤਾ ਜੇ
ਨਹੀਂ ਨਹੀਂ ਭਾਜੀ ਚਲਾਉਣਾ ਵੀ ਗ਼ਲਤ ਚੀਜ਼ ਆ
ਕਰਨਾ ਹੀ ਕਿਉ ਨਾਲ ਵੈਸੇ ਦਾ
ਹੂ ਹੈਲੋ
ਹਾਂਜੀ ਹਾਂਜੀ
ਹੈਲੋ
ਮੈਂ ਭਾਜੀ ਤੁਸੀਂ ਤਾਂ ਨੀ ਕੀਤਾ ਕੰਮ ਅੱਡ
ਭਾਜੀ ਤੁਹਾਡਾ ਫੋਨ ਜਿਹਾ ਕਿੱਥੇ ਪਿਆ ਵਾਜ ਹੌਲੀ ਜੀ ਆਣ ਦੀ
ਉਹ ਭਾਜੀ ਤੁਸੀਂ ਤਾਂ ਨਹੀਂ ਕੀਤਾ ਡਾਊਨਲੋਡ
ਨਹੀਂ ਨਹੀਂ ਭਾਜੀ ਡਾਊਨਲੋਡ ਨਹੀਂ ਕੀਤਾ ਮੈਨੂੰ ਪਤਾ ਹੀ ਨੀ ਐਪ ਕਿਹੜਾ ਹੋਇਆ
ਅੱਛਾ ਹਾਂ ਮੈਂ ਵੀਡੀਓ ਵੇਖੀ ਸੀ ਉਹ ਉਹ ਐ ਪਤਾ ਨੀ ਮੈਪ ਏਦਾਂ ਹੀ ਕੁਛ ਨਾ ਸੀ ਕੁਛ ਕਰਕੇ
ਹਮ
ਚਲੋ ਜਿਹੜਾ ਵੀ ਹੋਵੇ ਅਸੀ ਕਿਹੜਾ ਚਲਾਉਣਾ ਹੋਣਾ
ਆਹੋ ਆਪਾਂ ਕਿਹੜਾ ਚਲਾਉਣਾ ਪਰ ਗ਼ਲਤ ਚੀਜ਼ ਹੈ ਨਹੀਂ ਕਰਨਾ ਚਾਹੀਦਾ
ਗਲਤ ਚੀਜ਼ ਹਾਂ ਗਲਤ ਹੁਣ ਤੇ ਪੁਲਿਸ ਨੇ ਸਖਤਾਈ ਕਰਤੀ ਆ ਤੇ
ਅੱਛਾ ਇਹ ਬਾਲਕ ਇਦਾਂ ਫੜਿਆ ਕੇ ਚਲਾਨ ਕੱਢ ਦਿੰਦੇ ਆ
ਚਲਾਨ ਕੱਢ ਦਿੰਦੇ ਹੁਣ ਅੱਜ ਕੱਲ੍ਹ
ਵਧੀਆ ਵਧੀਆ ਭਾਜੀ ਹੋਣਾ ਚਾਹੀਦਾ
ਕਈ ਜਿਹੜੇ ਮਹਿੰਗੇ ਔਟੋ ਹੁੰਦੇ ਨਾ ਉਹਨਾਂ ਨੂੰ ਨਹੀਂ ਲੱਗਦੇ ਉਹਨਾਂ ਨੂੰ ਨਹੀਂ ਐਪ ਯੂਜ ਹੁੰਦੇ ਹਾਂ ਮਹਿੰਦਰਾਂ ਦੇ ਹੁੰਦੇ ਹਾਂਜੀ
ਜਿਹੜੇ ਉਹ ਨੋਰਮਲ ਜਿਹੜੇ ਚਲਦੇ ਉਹਨਾ ਦੇ ਹੁੰਦੇ ਜਿੱਦਾਂ ਪਤਾ ਲ ਜਾਂਦੇ ਜਿਹੜੇ
ਹਾਂ ਉਹਨਾਂ ਨੂੰ ਲਾਗੇ ਜਾਂਦੇ
ਹਮ ਤੇ ਮੈਂ ਸੁਣਿਆ ਨੈਟਵਰਕਰ ਬੰਦ ਹੋ ਜਾਂਦੀ ਜਿੜੀਆਂ ਨੋਰਮਲ ਜਿਹੀਆਂ ਹੁੰਦੀਆਂ
ਹਾਂ ਹਾਂ ਉਹ ਵੀ ਬੈਟਰੀ ਲਈ ਐਕਟਿਵ ਬੰਦ ਹੋ ਦਿੱਤੀ
ਅੱਛਾ ਤੇ ਮੈਂ ਹਿਸਾਬ ਨਾਲ ਜਿੱਦਾਂ ਕੰਪਨੀ ਦੀਆਂ ਓਲਾ ਓਲਾ ਨੀ ਬੰਦ ਹੁੰਦੀ ਹੋਣੀ
ਆਨਲਾਈਨ ਹੁੰਦੀ ਹਾਂਜੀ ਇਹ ਤਾਂ ਉਹ ਆ ਜਿਵੇਂ ਫਿਰ ਆਪਣੇ ਯਾਰ ਦੋਸਤ ਨਾਲ ਪੈਕ ਕਰਨਾ ਹੋਵੇ ਫਿਰ ਇਹ ਬੰਦਾ ਯੂਜ ਕਰਨ ਵਾਲਾ ਬਣਦਾ
ਠੀਕ ਆ ਠੀਕ ਆ
ਅਦਰਵਾਈਜ਼ ਉਹ ਇੱਕ
ਪਰ ਭਾਜੀ ਭਰਨਾ ਨੀ ਚਾਹੀਦਾ ਆਪਾਂ ਭਰਿਆ ਤੇ ਅੱਗੋਂ ਕਿਸੇ ਨੂੰ ਪੁੱਛਣਾ ਅੱਗੋਂ ਉਹਨੇ ਹੋਰ ਕਿਸੇ ਨੂੰ ਦੱਸਣਾ ਕਿ ਏਦਾਂ ਏਦਾਂ ਵੱਧ ਹੀ ਜਾਣਾ ਹੈ ਤੇ ਕਈਆਂ ਨੇ ਕੀ ਕੀ ਕਰੀ ਜਾਣਾ ਹੈ।
ਵਨ ਵਨ ਫੋਰ
ਹਮ
ਹੈਲੋ ਮੈ ਨਹੀਂ ਕਰਨਾ ਚਾਹੀਦਾ ਵੈਸੇ ਡਾਊਨਲੋਡ
ਹਾਂਜੀ ਕਰਨਾ ਤਾਂ ਨੀ ਚਾਹੀਦਾ ਵੈਸੇ ਮਾੜੀ ਚੀਜ਼ ਹੈ।
ਜਿਵੇਂ ਟਿਕ ਟੋਕ ਬੈਨ ਕੀਤਾ ਇਹ ਵੀ ਬੈਨ ਕਰਨਾ ਚਾਹੀਦਾ
ਹਾਂਜੀ ਬੈਣ ਕਿ ਮਤਲਬ ਕਿ ਅੱਧੀ ਦੁਨੀਆਂ ਨੂੰ ਤਾਂ ਪਤਾ ਨੀ ਹੈ ਸੋਸ਼ਲ ਮੀਡੀਆ ਕਰਕੇ ਹੀ ਹੈ ਬਾਹਰ
ਜਿੱਦਾਂ ਇੰਸਟਾ ਵਗੈਰਾ ਤੋਂ ਹੀ ਫੈਲਿਆ ਹੋਇਆ ਕਿਸੇ ਨੂੰ ਤਾਂ ਪਤਾ ਹੀ ਨਹੀਂ ਹੋਣਾ ਸੀ
ਹ ਇਹ ਵੀ ਗੱਲ ਨਹੀਂ ਸੀਗੀ
ਹਮ
ਹੁਣ ਕੀ ਖਾਧਾ ਨਾਸਤੇ ਚ
ਹੋਰ ਕੀ ਕਰਦੇ ਬਿਜਨਸ ਬੁਜਨਸ ਜਾਂ ਸਟੱਡੀ ਸਟੱਡੀ ਕਰਦੇ ਜੇ
ਨਾ ਮੈਂ ਤਾਂ ਬਸ ਸਟੱਡੀ ਕਰਦਾ ਹਜੇ
ਅੱਛਾ।
ਕੋਲੇਜ
ਹਜੇ ਸਕੂਲ ਜੇ ਜਾਂ ਕਲੇਜ ਜੇ
ਨਹੀਂ ਕੋਲਜ ਹੀ ਕੋਲਜ
ਮੈ ਕੋਲ ਚਲ ਗਏ ਜੇ
ਹੁਣ ਤੇ ਉਹਨਾਂ ਨੇ ਛੁੱਟੀਆਂ ਪਾਈਆਂ ਹੋਈਆਂ। ਹਾਂਜੀ ਬਹੁਤ ਛੁੱਟੀਆਂ ਕਰਦੇ ਹੋ
ਤੁਹਾਡਾ ਵੀ ਨੀ ਦਿਲ ਲੱਗਦਾ ਹੋਣਾ ਘਰੇ
ਨਾ ਹਾਂ ਕਿੱਥੇ ਲੱਗਣਾ ਇਕੱਲੇ ਹੋਈ ਦਾ ਘਰ
ਕਿਉ ਗਰਮੀ ਦੀ
ਗਰਮੀ ਕੇਹੇ ਵੇਲੇ ਦੋ ਮਹੀਨੇ ਦੀਆਂ ਹੋ ਜਾਂਦੀਆਂ ਕੇਹੇ ਵੇਲੇ ਮਹੀਨੇ ਦੀਆਂ ਹੋ ਜਾਂਦੀਆਂ ਵਾਂ
ਅੱਛਾ ਮਤਲਬ ਕਿ ਜੂਨ ਤੋਂ ਸ਼ੁਰੂ ਹੁੰਦੀਆਂ ਕਦੋਂ ਹੁੰਦੀਆਂ
ਇਹ ਹੁੰਦੀ ਜੂਨ ਤੋਂ
ਅ ਜੂਨ ਤੋਂ ਸਟਾਰਟਿੰਗ ਤੋਂ ਹੀ ਹੋ ਜਾਂਦੀਆਂ ਆ।
ਹਾਂਜੀ ਜੂਨ ਦੀ ਜਿਹੜੋਂ ਸਟਾਰਟਿੰਗ ਹੁੰਦੀ ਨਾ ਇੱਕ ਤਰੀਕ ਨੂੰ ਓਦੋਂ ਹੀ
ਅੱਛਾ ਜੂਨ ਸਟਾਰਟ ਮਤਲਬ ਜੁਲਾਈ ਵੀ ਆਲਮੋਸਟ ਜਾਂਦਾ ਵਿੱਚ,
ਹਮ।
ਤੇ ਅਗਸਤ ਚ ਕਲਾਸਾਂ ਸ਼ੁਰੂ
ਅਗਸਤ 'ਚ ਹਾਂਜੀ ਅਗਸਤ ਦੇ ਪਹਿਲੇ ਵੀਕ ਨੂੰ ਕਲਾਸਾਂ ਸ਼ੁਰੂ
ਮਤਲਬ ਪਹਿਲੇ ਵੀਕ ਤੋਂ ਹੋ ਜਾਂਦੀਆਂ ਫਿਰ
ਹਮ।
ਠੀਕ ਆ
ਹੱ ਕੇ ਹੋਰ ਤੁਸੀਂ ਸਟੱਡੀ ਕਰਦੇ?
ਹਾਂਜੀ ਭਾਜੀ ਸਟੱਡੀ ਬਸ ਆਲਮੋਸਟ ਹੋਈ ਗਈ ਖਤਮ ਹੁਣ ਬਸ ਕੋਲਜ ਵੇਖ ਨੇ ਅਤੇ ਕਿਹੜਾ ਕੋਰਸ ਲਈਏ।
ਅੱਛਾ ਅੱਛਾ।
ਤੁਹਾਡੇ ਹਿਸਾਬ ਨਾਲ ਕਿਹੜਾ ਸਹੀ ਹੋਊਗਾ?
ਮੇਰੇ ਹਿਸਾਬ ਨਾਲ ਆ ਹੋਟਲ ਮੈਨੇਜਮੈਂਟ ਦਾ ਹੋ ਗਿਆ। ਜਾਂ ਇਲੈਕਟ੍ਰੀਸ਼ਨੀਸ਼ਨ ਦਾ ਹੋ ਗਿਆ ਜੇ ਤੁਸੀਂ ਫੋਰਨ ਨਹੀਂ ਜਾਣਾ ਹੋਵੇ ਫਿਰ ਫਾਇਦਾ ਵਾ
ਮਤਲਬ ਕਿ ਕੋਈ ਸਕਿੱਲ ਵਾਲਾ ਕੰਮ ਕਰ ਲਈਏ ਆਪਾਂ ਬੋਰਸ
ਹਾਂ ਸਕੇ ਸਕਿੱਲ ਵਾਲਾ ਕੰਮ
ਠੀਕ ਆ
ਜੇ ਪੜ੍ਹਨ ਵਾਲੇ ਤਾਂ ਫਿਰ ਸੀਏ ਮੈਂ ਕਿਹਾ ਭਾਜੀ ਨੂੰ ਇਲੈਕਟ੍ਰੀਸ਼ਨਅ ਦਾ ਜੀ
ਅੱਛਾ ਅੱਛਾ ਉਹਦਾ ਫਾਇਦਾ ਹੋਇਆ। ਨਾਲੇ ਸਕੀਲ ਆਪਣੀ
ਹਾਂ ਨਾਲੇ ਏ ਸੀ ਏ ਸੀ ਰਿਪੇਅਰ ਕਰਨਾ ਹੋਵੇ ਨਾਲ ਵੀ ਹੋ ਸਕਦਾ।
ਮ ਕਿਹਾ ਭਾਜੀ ਬੰਦੇ ਕੋ ਸਕਿੱਲ ਹੋਏ ਨਾ ਕੰਮ ਕੁਮ ਲੱਭ ਹੀ ਲਾਈਦਾ
ਹਾਂ ਇਹ ਗੱਲ ਤੁਹਾਡੀ ਸਹੀ
ਹਮ।
ਸਕਿਲ ਦੇ ਸਿਰ ਤੇ ਸਾਰੇ ਕੰਮ ਮਿਲਦੇ ਆ ਤੇ
ਹਾਂ ਬੰਦਾ ਸਕਿੱਲ ਹੋਏ ਨਾ ਮਾਰ ਨਹੀਂ ਖਾਂਦਾ।
ਹਾਂਜੀ।
ਹਮ ਜਿੱਦਾਂ ਕਈ ਪੜ੍ਹਦੇ ਰਹਿੰਦੇ, ਪੜ੍ਹਦੇ ਰਹਿੰਦੇ ਆ, ਉਹ ਵੀ ਨੀ ਮਤਲਬ ਕੀ ਹੁੰਦੇ ਜਿਹੜੇ ਪੜ੍ਹਨ ਵਾਲੇ ਉਹਨਾ ਨੇ ਪੜ੍ਹਨਾ ਹੀ ਆ
ਹਾਂ ਇਹ ਵੀ ਗੱਲ ਤੁਹਾਡੀ ਸਹੀ ਆ
ਹਮ ਤੇ ਉਹਨਾਂ ਨੇ ਬਾਅਦ ਚ ਗਾਹ ਜਾ ਕੇ ਜਿੱਦਾਂ ਜੋਬ ਵਗੈਰਾ ਲੱਭਣੀ ਹੁੰਦੀ ਆ
ਹਮ ਮੈਨੂੰ ਹਾਨੂ ਤੇ ਨੀ ਸ਼ੌਕ ਪੜ੍ਹਨ ਪੁੜਨ ਦਾ
ਹਾਂ ਨਹੀਂ ਪਰ ਸਕਿੱਲਾਂ ਲਈ ਸਟੱਡੀ ਕਰਦੀ ਹੈ ਨਾ ਫਾਇਦਾ ਹੀ ਆ, ਜਿੱਦਾਂ ਨੋਰਮਲ ਹੁੰਦੇ ਆ ਜਿੱਦਾਂ ਬੀਕੋਮ ਡਿਗਰੀ ਡਿਪਲੋਮਾ ਹੁੰਦੇ ਜਿੱਦਾਂ ਬਸ ਸਟੱਡੀ ਦੇ ਹੀ, ਉਹ ਮੈਨੂੰ ਪਰ ਮੈਨੂੰ ਯਾਦ ਏ ਠੀਕ ਨਹੀਂ ਲੱਗਦੇ ਸਕੀਲ ਵਾਲਾ ਹੋਏ ਨਾ ਫਾਇਦਾ ਹੋਦਾ,
ਹਮ
ਹਮ ਹੋ ਤੁਹਾਡਾ ਕਿਹੜਾ ਫਸਟ ਸਮਾਟਰ ਚੱਲਣਾ ਜਾ ਸੈਕਿੰਡ।
ਮੇਰਾ, ਸੈਕਿੰਡ ਸਮੈਸਟਰ ਹੈ ਜੀ।
ਅੱਛਾ ਕਾ ਚੱਲਣਾ ਜੀ, ਫਸਟ ਸਮੇਟਰ ਦੇ ਪੇਪਰ ਹੋਗੇ ਹਾਂਜੀ-ਹਾਂਜੀ,
ਚਲੋ ਠੀਕ ਆ ਭਾਜੀ ਫੇਰ,
ਠੀਕ-ਠੀਕ।
ਔ ਕੇ ਜੀ।
ਔ ਕੇ।